ਹੈਲੋ
ਹਾਂਜੀ ਸਾਸਰੀ ਕਾਲ।
ਹਾਂਜੀ ਛਾਸਰੀ ਅਕਾਲ ਕਿਵੇਂ ਓ?
ਹਾਂਜੀ ਮੈਂ ਠੀਕ ਆ ਤੁਸੀਂ ਦੱਸੋਂ?
ਮੈਂ ਵੀ ਬਿਲਕੁਲ ਵਧੀਆਂ ਜੀ। ਹੋਰ ਕੀ ਕਰ ਕੀ ਕਰਦੇਂ ਪਏ ਸੀਂ?
ਮੈਂ ਤਾਂ ਹੁਣ ਦੇਖੋਂ ਸ਼ਾਮੀ ਦਾ ਪਾਠ ਪੂਜਾ ਵਾਲਾਂ ਟਾਇਮ ਹੋਣ ਵਾਲ਼ਾ ਤੇ ਹੁਣ ਮੈਂ ਉਹਦੇ ਵਿੱਚ ਹੀ ਜਾਂ ਰਹੀਂ ਆ।
ਹਜੇ ਅੰਬ ਨੀਂ ਖਾਇਆ ਤੁਸੀਂ?
ਨਹੀਂ-ਨਹੀਂ ਹੁਨੇ ਕਿੱਥੇ ਉਹ ਤੇ ਮੈਂ ਖਾਂ ਗੀ ਰੋਟੀ ਤੋਂ ਬਾਅਦ।
ਨਾ ਦਿਲ ਨੀਂ ਕਰਦਾਂ ਤੁਹਾਡਾ ਹੋ ਸਾਹਮਣੇਂ ਅੰਬ ਪਏ ਨੇਂ।
ਮਨ ਤਾਂ ਬਹੁਤ ਕਰ ਰਿਹਾਂ ਮੇਰਾ ਪਰ ਐਂ ਕਿ ਉਹ ਆਪਣੇਂ ਆਪ ਨੂੰ ਕੰਟਰੋਲ ਕਰ ਰਹੀਂ ਹਾਂ ਕਿ ਮੈਂ ਰੋ ਰੋਟੀ ਖ਼ਾਣ ਤੋਂ ਬਾਅਦ ਖਾਵਾਂਗੀ ਤਾਂ ਅੰਬ।
ਮੇਰਾ ਤਾਂ ਮੂੰਹ ਚੋਂ ਪਾਣੀਂ ਨੀਂ ਹਟਣਾ ਸੀਗਾ।
ਨਹੀਂ ਐਹ ਚੀਜ਼ ਹੀ ਐਹੋ ਜੀ ਐ।
ਹਾਂਜੀ ਮੈਂ ਏਦਾ ਜੇ ਸਾਹਮਣੇਂ ਪਏ ਹੁੰਦੇ ਮੈਂ ਤਾਂ ਕਹਿੰਦੀ ਮੰਮਾ ਇੱਕ ਖਾਂ ਲਾਂ ਦੋ ਖਾਂ ਲਾਂ ਦੋ ਪੀਜ਼ ਖਾਂ ਲ਼ੈਨ ਦੋ ਬਸ।
ਹਾਂਜੀ ਮੇਰਾ ਵੀ ਮਨ ਤਾਂ ਬਹੁਤ ਕਰ ਰਿਹਾ ਤੁਸੀਂ ਮੇਰੀ ਗੱਲ ਮੇਰੇ ਮੂੰਹ ਦੀ ਗੱਲ ਛੀਣ ਲਈ ਵੈਸੇ, ਮੈਨੂੰ ਮਤਲਬ ਵਾਰ-ਵਾਰ ਸਾਹਮਣੇ ਪਾਏ ਹੋਏ ਨੇ ਨਾ ਤਾਂ ਮੈਨੂੰ ਬੜਾ ਹੀ ਮਨ ਕਰ ਰਿਹਾ। ਪਰ ਐ ਹੈ ਕਿ ਹੁਣੇ ਮੈਂ ਥੋੜਾ ਜਾ ਕੀ ਹੋਈ ਆ।
ਚਲੋ। ਰਾਤ ਵੀ ਹੋਣ ਆਲੀ ਏ ਚੱਲ ਕੋਈ ਗੱਲ ਨੀ ਫੇਰ ਕਰ ਲਿਓ। ਖਾ ਲਿਓ ਮਤਲਬ ਰੋਟੀ ਖਾਣ ਤੋਂ ਬਾਅਦ।
ਹਾਂਜੀ। ਅੱਛਾ ਤੁਸੀਂ ਸਾਰੇ ਕਜ਼ਨ ਲੋਕ ਆਏ ਹੋਏ ਸੀ ਤੇ ਤੁਸੀਂ ਲੋਕਾਂ ਨੇ ਕੀ ਖੇਡਿਆ ਲੂਡੋ ਵ ਗੈਰਾ, ਸੱਪ ਸੀਡੀ ਇਹ ਸਭ ਖੇਡਿਆ?
ਤੁਹਾਨੂੰ ਕਿਵੇਂ ਪਤਾ।
ਅਰੇ ਮੈਂ ਵਿ ਦੇਖੋ ਮੈਂ ਤੇ ਤੁਹਾਡੇ ਘਰ ਆਈ ਹੋਈ ਆ ਮੈਂ ਤੇ ਸਭ ਉੱਥੇ ਤੱਕ ਰਹੀ ਆ।
ਹੈਂ ਕਿਵੇਂ?
ਅਰੇ ਮੈਂ ਜਾਦੂਗਰ ਆ।
ਹਾਂ, ਯਾਰ ਤੁਸੀਂ ਪਹਿਲੇ ਦੱਸਣਾ ਸੀ।
ਅਰੇ ਮੈਨੂੰ ਜਾਦੂ ਵੀ ਆਂਦਾ।
ਫੇਰ ਦੀਵੇ ਮੈਨੂੰ ਪਤਾ ਮੈਂ ਕਿਆ ਤੁਸੀਂ ਜਾਦੂਗਰ ਸੀ ਤੁਸੀਂ ਮੇਰੇ ਘਰੇ ਆਓਗੇ ਮੈਂ ਤਿਆਰੀ ਕਰਕੇ ਰੱਖਦੀ।
ਅੱਛਾ।
ਚਲੋ ਫੇਰ ਹੁਣ ਮੈਂ ਤਿਆਰੀ ਕਰਾਂਗੀ ਕੀ ਪਤਾ ਤੁਸੀਂ ਕਦ ਆ ਜੋ।
ਹਾਂਜੀ।
ਅਸੀਂ ਹਾਂ ਲੂਡੋ ਖੇਡੀ ਸੀ, ਤੇ ਕੁਛ ਤਾਂਸ਼ ਖੇਡੇ ਸੀ। ਸੀਗੇ ਮਾੜੇ-ਮੋਟੇ ਥੋੜੇ ਮੋਟੇ ਤਾਸ਼ ਖੇਡੇ ਸੀਗੇ।
ਅੱਛਾ ਜੀ, ਤੁਸੀਂ ਤਾਸ਼ ਵੀ ਖੇਡਦੇ ਓ?
ਗਰੇ ਵੈਸੇ ਈ, ਸਿਵਲਿੰਗਜ ਨਾਲ ਜਾਂ ਕਜ਼ਨ ਨਾਲ ਐਂਵੇ, ਮੇਰੇ ਘਰੇ ਮੰਗਵਾਏ ਸੀਗੇ ਮੈਂ। ਮੈਂ ਸਕੂਲ ਦਾ ਕੰਮ ਜਾ ਕਰਨਾ ਸੀਗਾ ਥੋੜਾ ਜਾ, ਸਮ ਵਗੈਰਾ ਸੀਗੇ ਇਹਨਾਂ ਉੱਤੇ, ਫਿਰ ਬਸ ਐਵੇਂ ਪਏ ਸੀ, ਤੇ ਅਸੀਂ ਖੇਡਣ ਲੱਗ ਗਏ।
ਹੂੰ, ਚਲੋ ਵਧੀਆ ਐ, ਬਸ ਐਈ ਏ। ਐਹ ਕਿ ਗਰਮੀ ਦੀ ਛੁੱਟੀਆਂ ਵਿੱਚ, ਐ ਸਾਡਾ ਫਾਇਦਾ ਐ।
ਆ ਤਾ ਗੱਲ ਐ। ਪਰ ਸਕੂਲ ਵਾਲਿਆਂ ਨੇ ਕੰਮ ਐਵੇਂ ਦਿੱਤਾ ਹੋਇਆ ਨਾ, ਜੀਵੇਂ ਪਤਾ ਨੀ, ਕਿੰਨੇ ਕੁ ਸਾਲਾਂ ਦੀ ਛੁੱਟੀਆਂ, ਇਕੱਠੀਆਂ ਹੋਗੀਆਂ।
ਹਾਂ ਯਾਰ, ਐ ਤੇ ਹੁੰਦਾ ਸਕੂਲ ਵਾਲੇ ਲੋਕ ਬੜੇ ਹੀ ਐਵੇਂ ਹੁੰਦੇ ਨੇ, ਜੀ ਛੁੱਟੀ ਦੀ ਮਤਲਬ ਹਰ ਵੇਲੇ ਸਾਡਾ ਗਲਾ ਫੜ ਕੇ ਰੱਖਣੈ, ਜਦ ਸਕੂਲ ਖੁਲਂਗੇ ਤਾਂ ਵੀ ਕਮ ਕਰੋ, ਜਦ ਬੰਦ ਨੇ ਤਾਂ ਵੀ ਕੰਮ ਦੇਦੋ।
ਬੱਚੇ ਨੂੰ ਚੈਣ ਦੀ, ਸਾਹ ਹੀ ਨਹੀ ਲੈਣ ਦੇਣੀ।
ਮ੍ਹੀਨੇ ਦੀ ਛੁੱਟੀਆਂ ਹੋਈਆਂ ਸਾਨੂੰ ਕੰਮ ਦੇ ਰੱਖਿਆ ਐਵੇਂ, ਪਤਾ ਨੀ ਕਿੰਨੇ ਕ ਸਾਲਾਂ ਦੀ ਛੁੱ ਛੁੱਟੀਆਂ ਹੋਣ ਬਹੁਤ ਔਖੀ ਕੰਮ ਨਬੇੜ ਰਹੀ ਹਾਂ, ਮੈਂ ਆਪਣਾ। ਤੇ ਫਰੈਸ਼ ਵੀ ਹੋਣਾ ਹੁੰਦਾ ਆ, ਸਾਰਾ ਦਿਨ ਕੌਪੀਆਂ ਨਾਲ ਕਿਤਾਬੀ ਕੀੜਾ ਵੀ ਨਹੀ, ਬਣ ਸਕਦੇ ਹੈਨਾ।
ਹਾਂਜੀ, ਉਈ ਤੇ ਗੱਲ ਐ।
ਉਹੀ ਤਾ ਗੱਲ ਕਹਿ ਰਹੀ ਆ ਮੈਂ, ਉਹਨੇ ਤਾਂ ਐਵੇਂ ਆਪ ਟੀਚਰਸ ਘੁੰਮਦੇ-ਫਿਰਦੇ ਹੋਣ ਚਾਹੇ, ਬੱਚਿਆਂ ਨੂੰ ਇੰਨਾ-ਇੰਨਾ ਕੰਮ ਦੇਕੇ।
ਹਾਂ, ਐ ਤੇ ਹੈ ਯਾਰ ਗਲ ਟੀਚਰਸ ਲੋਕ ਸਾਨੂੰ ਕੰਮ ਦੇ ਕਰਕੇ, ਅਪਨਾ ਛੁੱਟੀਆਂ ਵਿੱਚ ਮੌਜਾਂ ਮਾਰਦੇ ਨੇ। ਇੱਧਰ-ਉੱਧਰ ਘੁੰਮਦੇ ਨੇ, ਔਰ ਸਾਡੀ ਬੈਂਡ ਵੱਜਦੀ ਐ।
ਮੈਂ ਮਤਲਬ ਐਵੇ ਇੱਕ ਰੂਮ'ਚ ਬੈਠੀ ਸੀ ਨਾ, ਤੇ ਸਾਹਮਣੇ ਹੀ ਮੰਮਾ-ਪਾਪਾ ਦੀ ਨਾ ਵਿਆਹ ਦੀ ਫੋਟੋ ਲੱਗ ਗਏ, ਤੇ ਉਹਨੂੰ ਵਿਆਹ ਦੀ ਫੋਟੋ ਨੂੰ ਦੇਖਕੇ ਨਾ ਐਵੇਂ ਲੱਗ ਰਿਹਾ ਵੀ ਪਹਿਲੇ ਦੇ ਵਿਆਹ ਸ਼ਾਦੀ, ਤੇ ਹੁਣ ਦੀ ਵਿਆਹ ਸ਼ਾਦੀ'ਚ ਕਿੰਨਾ ਫ਼ਰਕ ਹੋਗਿਆ ਹਨਾ।
ਹਾਂਜੀ, ਸਹੀ ਗੱਲ ਐ। ਮੇਰੇ ਵੀ ਮੰਮੀ ਪਾਪਾ ਦੀ ਫੋਟੋ ਐਲਬਮ ਪਈ ਹੋਈ ਹੈ, ਤੇ ਮੈਂ ਵੀ ਜਦ ਕਦੀ ਐਵੇਂ ਟਾਈਮ ਮਿਲਦਾ ਤੇ ਮੈਂ ਤੱਕਦੀ ਆਂ, ਤੇ ਮੈਂ ਮੰਮੀ ਪਾਪਾ ਕੋਲੋ ਪੁ ਪੁੱਛਦੀ ਆਂ ਯਾਰ, ਤੁਸੀਂ ਲੋਕਾਂ ਦੇ ਟਾਈਮ ਕਿੰਨਾ ਅਲੱਗ ਸੀ, ਔਰ ਹੁਣ ਕਿੰਨਾ ਅਲੱਗ ਐ।
ਉਹੀ ਤਾ ਗੱਲ ਐ। ਪਰ, ਉਹਨਾਂ ਦੇ ਟਾਈਮ ਦੇ ਵਿੱਚ, ਹਾਂਜੀ ਉਹੀ ਤਾਂ ਕਹਿ ਰਹੀ ਆਂ ਵੀ ਉਹਨਾਂ ਦੇ ਟਾਈਮ, ਹੈਲੋ!
ਹੈਲੋ!
ਹੈਲੋ। ਹੈਲੋ। ਹਾਂਜੀ, ਥੋਡੇ ਕੋਲ ਆ ਰਹੀ ਆ, ਮੇਰੀ?
ਹਾਂਜੀ-ਹਾਂਜੀ, ਆ ਰਹੀ ਐ, ਹੈਲੋ।
ਹਾਂ, ਹੈਲੋ ਅੰਜਲੀ।
ਹਾਂਜੀ-ਹਾਂਜੀ, ਅਵਾਜ਼ ਆ ਰਹੀ ਏ।
ਹਾਂਜੀ, ਮੈਂ ਤਾਂ ਆਪ ਉਹੀ ਸੋਚਦੀ ਆਂ, ਵੀ ਪਹਿਲੇ ਹਨਾ ਕਿੰਨੀ ਸਿੰਪਲ ਗਲ ਕਿੰਨੇ ਸਾਦੇ ਤਰੀਕੇ ਨਾਲ ਵਿਆਹ ਹੁੰਦੇ ਸੀ ਹਨਾ, ਅੱਜ-ਕੱਲ ਮਤਲਬ ਕਿੰਨਾ ਕੁ ਜ਼ਿਆਦਾ, ਮਤਲਬ ਥੋੜਾ-ਮ੍ਹੋਟਾ ਨਹੀਂ ਕਿੰਨਾ ਜ਼ਿਆਦਾ ਡਿਫਰੈਂਸ ਹੋਗਿਆ, ਹਨਾ।
ਹਾਂਜੀ-ਹਾਂਜੀ, ਸਹੀ ਗੱਲ ਐ, ਪਹਿਲੇ ਇੱਕਦਮ ਸਾਦੇ ਢੰਗ ਨਾਲ ਵਿਆਹ ਹੋਇਆ ਕਰਦੇ ਸੀ, ਮਤਲਬ ਆਪਣੇ ਵੀਹ, ਵੀਹ ਤ੍ਰੀ ਲੋਕਾਂ ਨੂੰ ਬੁਲਾ ਲਿਆ, ਔਰ ਉਹਦੇ ਵਿੱਚ ਹੀ ਕੰਮ ਹੋ ਜਾਂਦਾ ਸੀ ਪਰ ਹੁਣ ਤੇ ਬਈਆ, ਕਿੰਨੇ ਲੋਕਾਂ ਨੂੰ ਬੁਲਾਣਾ ਪੈਂਦਾ ਐ।
ਜੇ ਹੁਣ ਇੱਕ ਨੂੰ ਨਾ ਬੁਲਾਓ ਦੂਜਾ ਗੁੱਸਾ ਕਰਕੇ ਬੈਠ ਜਾਂਦਾ ਵੀ ਤੂੰ ਮੈਨੂੰ ਨੀ ਬੁਲਾਇਆ ਹੁਣ ਤੂੰ ਦੇਖ ਹੁਣ ਤੈਨੂੰ ਵੀ ਨੀ ਬਲਾਉਂਦਾ।
ਹਾਂ ਸਹੀ ਗੱਲ ਹੈ ਹਮ।
ਹਾਂ ਹਾਂ ਉਹੀ ਤਾਂ ਗੱਲ ਹੈ ਤੇ ਨਾਲੇ ਦੂਸਰੀ ਗੱਲ ਕੀ ਹੈ ਅੱਜ ਕੱਲ ਮਤਲਬ ਪਹਲੇ ਵੀ ਚੱਲ ਵਿਆਹ ਸੀ ਹੁਣ ਵੀ ਤੁਸੀਂ ਦੇਖਿਆ ਕਿ ਕਿੰਨੇ ਤੋਂ ਜ਼ਿਆਦਾ ਕਿੰਨਾ ਖਰਚਾ ਹੁੰਦਾ ਹੈਨਾ ਵਿਆਹ ਸ਼ਾਦੀਆਂ ਦੇ ਉੱਤੇ ਕਿੰਨਾ ਜ਼ਿਆਦਾ ਖ਼ਰਚਾ ਹੋ ਜਾਂਦਾ ਹੈਨਾ? ਐਵੇਂ ਨਾ ਇੱਕਦਮ ਬੈਠੀ ਸੀ ਤੇ ਇੱਕਦਮ ਹੀ ਧਿਆਨ ਪਿਆ ਮੰਮਾ ਪਾਪਾ ਦੇ ਲੱਗੀ ਗਈ ਕਿ ਪਹਿਲਾਂ ਦੇ ਤੇ ਹੁਣ ਦੇ ਮਤਲਬ ਵਿਆਹ ਸ਼ਾਦੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਵਿੱਚ ਫਰਕ ਪੈ ਗਿਆ ਵਿਆਹ ਸ਼ਾਦੀ ਦੀ ਪਹਿਲਾ ਜ਼ਮਾਨਾ ਕੀ ਸੀ ਹੁਣ ਜ਼ਮਾਨਾ ਕੀ ਹੈ ਹੈਨਾ ਕਿੰਨਾ ਹੀ ਡਿਫਰੈਂਸ ਹੋ ਗਿਆ ਪਰ ਵਿਆਹ
ਹਾਂਜੀ ਹਾਂਜੀ ਬਹੁਤ ਜ਼ਿਆਦਾ ਪਤਾ ਹੈ ਵੇ ਮਤਲਬ ਮੰਮੀ ਪਾਪਾ ਦੇ ਟਾਈਮ ਤਾਂ ਐਏ ਸੀ ਕਿ ਦਸ ਹਜ਼ਾਰ ਰੁਪਏ ਵੀ ਬਹੁਤ ਹੁੰਦੇ ਸੀ ਕਿ ਅੱਛਾ ਤਰ੍ਹਾਂ ਨਾਲ ਵਿਆਹ ਹੋ ਜਾਵੇ ਹੈਨਾ? ਪਰ ਹੁਣ ਦੇ ਟਾਈਮ ਤੇ ਤਾਂ ਇਹ ਹੈ ਕਿ ਬਈਆ ਮਤਲਬ ਖ਼ਰਚੇ ਤੇ ਖ਼ਤਮ ਹੀ ਨਹੀਂ ਹੋੰਗੇ ਵੱਧਦੇ ਹੀ ਰਹਿੰਦੇ ਨੇ।
ਹਾਂਜੀ ਫੇਰ ਹੁਣ ਦੇਖੋ ਤੁਸੀਂ ਹਲਦੀ ਤੇ ਅਲੱਗ ਹੈਨਾ ਅੰਗੇਜਮੈਂਟ ਤੇ ਅਲੱਗ ਹਲਦੀ ਤੇ ਅਲੱਗ ਮਹਿੰਦੀ ਤੇ ਅਲੱਗ ਫੇਰ ਰਿਸੈਪਸ਼ਨ ਤੇ ਅਲੱਗ ਫੇਰ ਬਰਾਤ ਤੇ ਅਲੱਗ ਫੇਰ ਜਾਗੋ ਤੇ ਅਲੱਗ ਹਰੇਕ ਇੱਕ ਇੱਕ ਫੰਕਸ਼ਨ ਵਾਸਤੇ ਹਰੇਕ ਇੱਕ ਇੱਕ ਆਊਟਫਿਟ ਚਾਹੀਦਾ।
ਹਾਂਜੀ ਹਾਂਜੀ।
ਮੈਂ ਤਾਂ ਮਤਲਬ ਅੱਜ ਕੱਲ੍ਹ ਰੀਲਜ਼ ਵਗੈਰਾ ਤੇ ਹੁੰਦਾ ਵਿਆਹ ਮਤਲਬ ਲੋਕੀਂ ਜਦ ਜਿਆਦਾ ਜਿਆਦਾ ਗਰਮੀ ਚ ਵਿਆਹ ਕਰਨਗੇ ਜਾਂ ਜਿਆਦਾ ਸਰਦੀ ਚ ਕਰਨਗੇ। ਤੇ ਇਨੀਆਂ ਰੀਲਜ਼ ਆ ਰਹੀਆਂ ਨੇ।
ਰਹਿੰਦਾ
ਹਾਂ ਇੰਨੀਆਂ ਰੀਲਜ਼ ਆ ਰਹੀਆਂ ਨੇ ਮੇਰੇ ਕੋਲ ਵਿਆਹ ਸ਼ਾਦੀ ਦੀਆਂ ਉਹਨਾਂ ਨੂੰ ਦੇਖਕੇ ਲੱਗਦਾ ਕਿ ਪਹਿਲਾਂ ਆਲਾ ਟਾਈਮ ਠੀਕ ਸੀ ਯਾਰ ਮਤਲਬ ਨਾ ਇੰਨਾ ਕੋਈ ਉਹ ਹੈਨਾ ਬੰਦੇ ਦਾ ਖ਼ਰਚਾ ਚਲੋ ਲਿਮਿਟ ਨਾਲ ਹੁੰਦਾ ਸੀਗਾ ਸੀਮਿਤ ਹੁੰਦਾ ਸੀਗਾ ਬਟ ਹੁਣ ਤਾਂ ਅੰਨੇ ਵਾਹ ਖ਼ਰਚੇ ਹੁੰਦੇ ਨੇ ਵਿਆਹ ਸ਼ਾਦੀਆਂ ਤੇ ਵੀ।
ਹਾਂਜੀ! ਵਿੱਚ ਪਰ ਇਹ ਦੇਖੋ ਕਿ ਜਦ ਕੋਵਿਡ ਆਇਆ ਸੀ ਤਦ ਉਸ ਟਾਈਮ ਤੇ ਦੇਖੋ ਉਸ ਟਾਈਮ ਤੇ ਵੀ ਵਿਆਹ ਹੋ ਉਵੇਂ ਹੋਣ ਸ਼ੁਰੂ ਹੋ ਗਏ ਸੀ ਪੁਰਾਣੇ ਢੰਗ ਵਿੱਚ ਮਤਲਬ ਕਿ ਆਪਣੇ ਜਾਣ ਪਹਿਚਾਣ ਦੇ ਬੀਤ ਤਰੀ ਲੋਕਾਂ ਵਿੱਚ ਹੀ ਆਪਣਾ ਨਿਪਟਾ ਲੋ ਕਿਉਂਕਿ ਉਹਦੇ ਵਿੱਚ ਉਸ ਟਾਈਮ ਇਹ ਵੀ ਰੂਲ ਬਣਾਇਆ ਸੀ ਨਾ ਕਿ ਵੀਹ ਲੋਕਾਂ ਤੋਂ ਜ਼ਿਆਦਾ ਨਹੀਂ ਰੱਖ ਸਕਦੇ ਹੋ ਵਿਆਹ ਸ਼ਾਦੀਆਂ ਦੇ ਵਿੱਚ।
ਕੁਝ ਦੇਖੋ ਹੁਣ ਸਾਡੇ ਉਰੇ ਮਤਲਬ ਕਈ ਕਰਦੇ ਨੇ ਮਤਲਬ ਜਿਵੇਂ ਕਈ ਲੋਕ ਨਹੀਂ ਹੈਨਾ ਫਾਈਨੈਂਸ਼ੀਅਲੀ ਇੰਨੇ ਹੁੰਦੇ ਹੈਗੇ ਤਗੜੇ ਤੇ ਉਹ ਚੁੰਨੀ ਚੜਾਵਾ ਕਰਦੇ ਨੇ ਫੇਰ ਨਾ ਮਤਲਬ ਸਾਡੇ ਚੁੰਨੀ ਚੜਾਵੇ ਵਿੱਚ ਐਵੇਂ ਹੁੰਦਾ। ਕਿ ਮਤਲਬ ਜਿਹੜੇ ਮੇਨ ਮੇਨ ਰਿਸ਼ਤੇਦਾਰ ਹੁੰਦੇ ਨੇ ਨਾ ਵੀ ਉਹ ਚਲ ਜਾਂਦੇ ਨੇ ਵਿਆਹ ਦੇ ਵਿੱਚ ਤੇ ਉਹ ਵਿਆਹ ਕੇ ਲਿਆਂਦੇ ਨੇ ਫੇਰ ਨਾ ਮਤਲਬ ਘਰ ਆ ਕੇ ਹੀ ਘਰੇ ਪਾਰਟੀ ਕਰਦੇ ਨੇ ਮਤਲਬ ਐਵੇਂ ਵੀ ਹੁੰਦਾ ਹੈ ਸਾਡੇ ਉਰੇ ਬਟ
ਹਾਂ
ਫੇਰ ਵੀ ਬਹੁਤ ਹੀ ਅਡਵਾਂਸ ਹੋ ਗਿਆ ਹੁਣ ਤਾਂ ਟਾਈਮ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ।
ਹਮ ਸਹੀ ਗੱਲ ਹੈ। ਅੱਛਾ ਤੁਸੀਂ ਇਹ ਦੱਸੋ ਤੁਹਾਨੂੰ ਆਪਣੇ ਵਿਆਹ ਵਿੱਚ ਕਿਹੋ ਜਿਹੇ ਕੱਪੜੇ ਕੱਪੜੇ ਪਾਉਣ ਦਾ ਸ਼ੌਕ ਹੈ?
ਮੈਂ ਤਾਂ ਆਪਣੇ ਵਿਆਹ ਵਿੱਚ
ਹਾਂ, ਮਤਲਬ ਐਵੇਂ ਜਿਵੇਂ, ਤੁਸੀਂ ਆਖਿਆ ਨਾ ਕਿ ਤੁਸੀਂ ਰੀਲਸ ਵਗੈਰਾ ਤੱਕਦੇ ਹੋ, ਐਵੇਂ ਮਲਬ ਮਤਲਬ ਵਿਆਹਵਾਂ ਦੀ ਤੇ ਤੁਹਾਨੂੰ ਦੇਖ ਕੇ ਮਤਲਬ ਐਵੇਂ ਲੱਗਦਾ ਹੋਏਗਾ ਨਾ ਕਿ ਮੈਂ ਵੀ ਆਪਣੇ ਵਿਆਹ ਦੇ ਵਿੱਚ ਐਵੇਂ ਕਰਾਂਗੀ।
ਨਹੀਂ -ਨਹੀਂ- ਨਹੀਂ -ਨਹੀਂ। ਹਲੇੇ ਮੈਂ ਹਲੇੇ ਐਵੇਂ ਦਾ ਕੁੱਝ ਨਹੀਂ ਸੋਚਿਆ ਹੋਇਆ, ਵਿਆਹ ਸ਼ਾਦੀ ਬਾਰੇ ਕੁੱਝ ਨਹੀਂ ਸੋਚਿਆ ਹੋਇਆ ਹਲੇੇ ਮੈਂ।
ਅੱਛਾ ਜੀ।
ਹਾਂਜੀ, ਹਾਲੇ ਮੈਂ ਕੁਝ ਨੀ ਸੋਚਿਆ ਹੋਇਆ ਹੈ।
ਅੱਛੀ ਗੱਲ ਹੈ, ਵੈਸੇ ਕੁੜੀਆਂ ਨੂੰ ਪਹਿਲੇ ਆਪਣੇ ਕਰੀਅਰ ਤੇ ਹੀ ਧਿਆਨ ਦੇਣਾ ਚਾਹੀਦਾ।
ਹਲੇੇ ਮੈਨੂੰ ਜਸਟ ਸਿਰਫ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਕਿ ਮੈਨੂੰ ਸਿਰਫ਼ ਹਾਲੇ ਜਸਟ ਐਵੇਂ ਹੁੰਦਾ। ਕਿ ਹਾਲੇ ਮੈਂ ਪੜ੍ਹ ਲਾਂ, ਮੈਨੂੰ ਨਾ ਅੰਦਰੋਂ ਫੀਲਿੰਗ ਵੀ ਮੇਰੇ ਪਾਪਾ ਨੇ ਪਹਿਲ ਤੇ, ਉਹ ਵੀ ਆਪਣੇ ਪਾਪਾ ਨੇ ਉਹ ਨਾ ਇੰਨੀ ਮਿਹਨਤ ਕੀਤੀ ਹੈ ਆਪਣੇ ਲਈ, ਹੁਣ ਉਹਨਾਂ ਨੂੰ ਕੁੱਛ ਕਰਕੇ ਵਿਖਾਈਏ ਤੇ ਜੇ ਆਪਾਂ ਵਿਆਹ ਸ਼ਾਦੀ ਬਾਰੇ ਸੋਚਣ ਲੱਗੇ ਫੇਰ ਆਪ ਚੀਜ਼ਾਂ ਤਾਂ ਮਤਲਬ ਆਪਣੇ ਡ੍ਰਰੀਮਸ ਬਸ, ਫੇਰ ਪਿੱਛੇ ਰਹਿ ਜਾਣਗੇ ਤੇ ਮੈਂ ਹਲੇੇ ਮਤਲਬ ਇੰਨਾ ਨਹੀਂ ਸੋਚਦੀ ਹੈਗੀ ਚੀਜ਼ਾਂ ਬਾਰੇ।
ਹਾਂਜੀ, ਸਹੀ ਗੱਲ ਹੈ ਤੁਹਾਡੀ, ਕਿੰਨੀ ਅੱਛੀ ਸੋਚ ਹੈ।
ਤੁਹਾਨੂੰ ਲੱਗਦੀ ਹੈ।
ਹਾਂ ਨਹੀਂ ਇਹ ਗੱਲ ਤਾਂ ਸੱਚੀ। ਕੁੜੀਆਂ ਵਾਸਤੇ ਤਾਂ ਸੱਚ ਗੱਲ ਹੈ ਜੋ ਤੁਸੀਂ ਆਖੀ ਹੈ ਮਤਲਬ।
ਨਹੀਂ ਆ ਹਰੇ -ਹਰੇ ਹਰੇਕ -ਹਰੇਕ ਕੁੜੀ ਦੀ ਹੁੰਦੀ ਹੈ ਐਵੇਂ ਦੀ, ਤਾਂ ਮੇਰੀ ਕੱਲੀ ਦੀ ਥੋੜ੍ਹੀ ਹੈ ਤੁਹਾਡੀ ਵੀ ਆਈ ਹੋਊ। ਕੀ ਚੌਇਸ ਤਾ
ਹਾਂਜੀ- ਹਾਂਜੀ ਉਹ ਗੱਲ ਤਾਂ ਹੈ, ਪਰ ਇਹ ਕਿ ਮਤਲਬ ਕੁਛ ਕੁੜੀਆਂ ਹੁੰਦੀਆਂ ਨੇ, ਦੇਖੋ ਜਿਵੇਂ ਮੇਰੇ ਟਾਈਮ ਤੇ ਵੀ ਨਾ ਕੁਛ ਸਕੂਲ ਦੀ ਕੁੜੀਆਂ ਸਨ, ਉਹਨਾਂ ਦੀ ਜਿਵੇਂ ਟਵੈਲਥ ਕੰਪਲੀਟ ਹੋਈ ਨਾ ਤੇ ਉਹਨਾਂ ਨੇ ਸਿੱਧਾ ਵਿਆਹ ਕਰ ਲਏ, ਲਵ ਮੈਰਿਜ ਕਰ ਲਈ। ਤੇ ਉਹੀਓ ਮੈਨੂੰ ਦੇਖ ਕੇ ਲੱਗਦਾ ਹੈ ਪਤਾ ਹੁਣ ਤੇ ਮਤਲਬ ਉਹਨਾਂ ਦੇ ਬ ਬੱਚੇ ਵੀ ਹੋ ਗਏ ਐਨੇ।
ਚਲੋ ਉਹ ਓਹ ਨਾਂ ਚਲੋ ਫੈਮਿਲੀ ਦਾ ਹੈਨਾ ਹੁੰਦਾ, ਕਈਆਂ ਦੇ ਫੈਮਿਲੀ ਵਾਲੇ ਨਹੀਂ ਕਰਦੇ ਹੈਗੇ ਆ ਲਾ। ਕੀ ਤੁਸੀਂ ਟਵੈਲਵ ਤੋਂ ਬਾਅਦ ਬਾਹਰ ਕਾਲੇਜ ਜਾਣਾ ਜਾਂ ਹੋਰ ਅੱਗੇ ਕੋਈ ਗ੍ਰੈਜੂਏਸ਼ਨ ਕਰਨੀ ਹੈ। ਬਟ, ਕਈਆਂ ਦੇ ਫੈਮਿਲੀ ਨੇ ਮਤਲਬ ਬਹੁਤ ਜ਼ਿਆਦਾਤਰ ਲੋਕ ਕੀ ਕਹਿੰਦੇ ਨੇ, ਦੇ ਹੁਣ ਅੱਜ ਦੇ ਟਾਈਮ ਚ ਪਹਿਲੇ ਟੈਮ ਤਾਂ ਚਲ ਕੁੜੀਆਂ ਨੂੰ ਇੰਨੀ ਫਰੀਡਮ ਨਹੀਂ ਸੀ, ਹੁਣ ਤਾਂ ਕੁੜੀਆਂ ਨੂੰ ਫਰੀਡਮ ਹੈ, ਕੁੜੀਆਂ ਜੋ ਚਾਹਦੀਆਂ ਨੇ ਉਹ ਕਰ ਸਕਦੀਆਂ ਨੇ, ਪੇਰੈਂਟਸ ਨਾਲ ਨੇ ਫੈਮਲੀ ਨਾਲ ਹੈ। ਚਲ ਜਿਨਾਂ ਦੇ ਹੈ ਨੇ ਇੱਕ ਦੋ ਜਣੇ, ਦੇ ਮਤਲਬ ਜਿਹਨਾਂ ਦੇ ਵੀ ਨੇ ਆਊਟ ਮਾਈੰਡਡ ਨੇ ਉਹ ਕਰ ਦੇਣ। ਨੇ ਮੈਂ ਵੀ ਦੇਖਿਆ, ਕਈ ਕੁੜੀਆਂ ਨੇ ਮੇਰੇ ਕਜ਼ਨਸ ਵੀ ਮੈਨ ਦੱਸਦੇ ਨੇ ਸਾਡੀ ਫਰੈਂਡ ਸੀ ਉਹਦਾ ਵੀ ਵਿਆਹ ਹੋ ਗਿਆ, ਜਾਂ ਐਵੇਂ -ਐਵੇਂ ਕੁੱਝ ਵੀ ਗੱਲ ਆ!
ਹਮ, ਸਹੀ ਗੱਲ ਹੈ। ਚਲੋ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ।
ਮੈਨੂੰ ਵੀ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ
ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ